ਹੈਲੋ,
ਹਾਂਜੀ, ਸਸਰੀ ਕਾਲ ਜੀ।
ਦੀ ਸਸਰੀ ਕਾਲ ਜੀ, ਹੋਰ ਕਿਵੇਂ ਓਂ?
ਬਸ ਵਦੀਆ-ਵਦੀਆ ਤੁਸੀਂ ਸੁਨਾਓ।
ਵਦੀਆ ਦੀ ਹੋਰ ਰੋਟੀ ਪਾਨੀ ਖਾਲੀ।
ਹਾਂਜੀ-ਹਾਂਜੀ ਸਬ ਖਾਲੀ, ਹੋਰ ਤੁਸੀਂ ਦੱਸੋ ਬਸ ਮੈਂ ਬੈਠੀ ਸੀ। ਤੇ ਮੈਂ ਯੂਟਿਊਬ ਤੇ ਦੇਖੇਆ ਮੈਂ ਕਿ ਥੋਡਾ ਮੈਨੂੰ ਚੈਨਲ ਮਿਲ ਗਿਆ ਕੁਕਿੰਗ ਦਾ ਤਾਂ ਬੜੀ ਸੋਨੀ ਸੋਨੀ ਰੈਸਪੀ ਬਨਾਂਦੇ ਓ।
ਹਾਂਜੀ-ਹਾਂਜੀ ਦੀ ਬਸ ਏਦਾਂ ਈ ਮੈਂ ਸ਼ੇਅਰ ਕਰ ਦਿੰਨੀ ਹੁੰਦੀ ਆਂ। ਪਾ ਦਿੰਦੀ ਹੁੰਨੀ ਆਂ, ਮੈਂ ਕਿਆ ਚਲੋ ਨਲੇ ਤਾਂ ਬੰਦੇ ਦੀ ਹੋਰ ਵਦੀਆ ਹੋਈ ਜਾਂਦੀ ਕੁਕਿੰਗ ਨਾਲੇ, ਹਨਾ ਬੰਦਾ ਕੁਛ ਦਿੰਦਾ ਏ ਹੋਰ ਵਦੀਆ।
ਬਿਲਕੁਲ-ਬਿਲਕੁਲ ਨਾਲੇ ਵਧੀਆ ਗੱਲ ਏ ਯਾਰ ਦੇਖੋ ਕੋਈ ਚੀਜ਼ ਤਾਂ ਬੰਦੇ ਦਾ ਟੈਲੈਂਟ ਹੈਗਾ ਬੰਦਾ ਓ ਚੀ ਤੇ ਆਪਨਾ ਕਰ ਲਵੇ ਹਾਂਜੀ-ਹਾਂਜੀ ਕਾਫੀ ਅੱਛਾ ਕੁਛ ਬਨਾ ਲੈ ਜੇ ਤੁਸੀਂ ਸਬ ਤੋਂ ਵਦੀਆ ਕੀ ਬਨਾ ਲੈਂਦੇ ਓਂ, ਤੁਆਡੀ ਕੋਈ ਫੇਵਰੇਟ ਡਿਸ਼
ਹਾਂਜੀ ਐ ਤਾਂ ਦੀ ਬੋਤ ਨੇ ਸਾਰੀਆਂ ਬਨਾ ਲੈਂਨੀ ਆਂ ਬਟ ਏਦਾਂ ਈ ਕੇ ਹੁਨ ਸੋਚਦੀ ਸੀ ਮੈਂ ਕਿਆ ਪੋਹਾ ਨਾ ਖਾਨ ਦਾ ਦਿਲ ਕਰਦਾ ਪਿਆ ਸੀਗਾ ਮੈਂ ਕਿਆ ਚੱਲ ਵੀ ਥੋ ਦਸ ਮਿੰਟ ਚ ਬਨ ਜਾਂਦਾ। ਪੋਹਾ ਤਾਂ ਮੈਂ ਸੋਚਦੀ ਸੀ ਨਾਲੇ ਬਨ ਵੀ ਜਲਦੀ ਜਾਂਦਾ ਤੇ ਬਨਾ ਲਵਾਂ। ਚੱਲ ਵੀ ਹੁਨ ਖਾ ਲਮਾਂ ਦਪੈਰ ਨੂੰ, ਤੇ ਰੋਟੀ ਨੂੰ ਤੇ ਦਿਲ ਈ ਨੀ ਕਰਦਾ ਗਰਮੀ ਕਰਕੇ।
ਹਾਂਜੀ-ਹਾਂਜੀ ਸਭ ਤੋਂ ਵੱਡੀ ਗੱਲ ਈ ਏਹੀ ਮਨ ਈ ਨੀ ਕਰਦਾ ਬਣਾਣ 'ਤੇ ਕੁਛ ਗਰਮੀ 'ਤੇ ਨਾਲ। ਬਟ ਐ ਕਿ ਦੇਖੋ ਜ਼ਰੂਰੀ ਵੀ ਹੈਗਾ ਬਣਾਣਾ। ਹਾਂ ਬਣਾਣਾ ਵੀ ਜਰੂਰੀ ਹੈਗਾ ਆ ਕੁਕਿੰਗ ਦਾ ਮੇਰੇ ਆਪ ਦੀਦੀ ਨੇ ਉਨਾਂ ਨੂੰ ਬੋ ਜਿਆਦਾ ਕਰੇਜ ਏ ਕੁਕਿੰਗ ਦਾ।
ਹਾਂਜੀ ਕਈਆਂ ਨੂੰ ਹੁੰਦੈ।
ਹਾਂਜੀ-ਹਾਂਜੀ ਓ ਕੁਛ ਨਾ ਕੁਛ ਚੀਜ਼ਾਂ ਦੇਖ-ਦੇਖ ਕੇ ਨਾ ਬਣਾਂਦੀ ਰੈਂਦੀ ਏ। ਮੈਂ ਕੇਆ ਚੱਲ ਵਧੀਆ ਗੱਲ ਤੂੰ ਬਣਾਈ ਜਾਂ ਸਾਨੂੰ ਖਵਾਈ ਜਾ।
ਨਾਲੇ ਬਣਾਣ ਆਲੇ ਵੀ ਮੌਜਾਂ ਖਾਣ ਆਲੇ ਨੂੰ ਵੀ ਮੌਜਾਂ।
ਖਾਲਾ ਔਰ ਕਿ ਬਟ ਇਹ ਕਿ ਜੇੜਾ ਬਣਾਂਦਾ ਹੁੰਦਾ ਨਾ ਓ ਬਣਾ-ਬਣਾ ਕੇ ਥੱਕ ਜਾਂਦੈ।
ਹਾਂਜੀ ਦੀ ਏਦਾਂ ਹੁੰਦਾ ਪਰ ਕਈ ਨ ਓ ਬੰਦਾ ਨੀ ਥੱਕਦਾ ਹੈਗਾ ਬਟ ਏਦਾਂ ਹੁੰਦਾ ਗਰਮੀ 'ਚ ਥੋੜਾ ਔਖਾ ਹੋ ਜਾਂਦਾ ਗਰਮੀ ਸਹਿਣੀ ਅ ਨਾ, ਜਾਂਦਾ ਗਰਮੀ ਕਾਫੀ ਟਾਈਮ ਲੱਗ ਜਾਂਦਾ ਕੁਕਿੰਗ, ਕਾ।
ਹਾਂਜੀ-ਹਾਂਜੀ ਉਦੀ ਖੁਸ਼ਬੂ ਦੇ ਨਾਲ ਈ ਉਦਾ ਢਿੱਡ ਭਰ ਜੇਗਾ।
ਸਹੀ ਗੱਲ ਐ ਕਈਆਂ ਦੇ ਹੱਥ ਦੀ ਖੁਸ਼ਬੂ ਬੋ ਵਧੀਆ ਹੁੰਦੀ ਆ ਟੇਸਟ।
ਹਾਂਜੀ-ਹਾਂਜੀ ਉਦਾ ਸਵਾਦ ਖੁਸ਼ਬੂ ਨਾਲ ਅਸੀਂ ਜਿਵੇਂ ਕੁਛ ਬਣਾਣੇ ਆ ਘਰੇ ਤੇ ਜਿਵੇਂ ਮੰਨ ਲੋ ਪੂੜੀਆਂ ਵਗੈਰਾ ਬਣਾਣੇ ਹੁੰਦੇ ਆ ਚਨੇ ਬਣਾਣੇ ਤੋਂ ਪੂੜੀਆਂ ਬਣਾ-ਬਣਾ ਕੇ ਨਾ ਉਦੀ ਸਮੈਲ ਚੜ-ਚੜ ਕੇ ਢਿੱਡ ਭਰ ਜਾਂਦਾ ਜਦੋਂ ਖਾਣ ਦੀ ਵਾਰੀ ਆਂਦੀ ਨਾ ਇੱ ਕ ਵੀ ਅੰਦਰ ਨੀ ਜਾਂਦੀ।
ਜੇੜਾ ਬਣਾਂਦਾ ਹੁੰਦਾ ਦੀ ਉਦੋਂ ਤਾਂ ਫੇਰ ਉਦਾ ਹੁਣ ਉਦੀ ਸਮੈਲ ਨਾਲ ਢਿੱਡ ਭਰ ਜਾਂਦੈਂ।
ਬਿਲਕੁੱਲ। ਉਦੇ ਨਾਲ ਬਸ ਐ ਹੁੰਦਾ ਕਿ ਬਸ ਹੋਰ ਮਤਲਬ ਤੁਹਾਡਾ ਮਨ ਹੋਏਗਾ ਖਾਣ 'ਤੇ ਬਟ ਅੰਦਰ ਜਾਣ ਦੀ ਤਾਂ ਕਪੈਸਿਟੀ ਨੀ ਹੁੰਦੀ।
ਓ ਦਿਲ ਨੀ ਭਰਦਾ ਢਿੱਡ ਤਾਂ ਭਰ ਜਾਂਦੈਂ।
ਬਿਲਕੁੱਲ-ਬਿਲਕੁੱਲ ਓ ਤਾਂ ਤੁਸੀਂ ਜਿੰਨਾ ਮਰਜ਼ੀ ਕੁਛ ਰੱਖ ਦੋ ਸਾਹਮਣੇ ਨੀ ਪਰ ਐ ਅੱਖਾਂ ਨੀ ਭਰਨ ਗੀਆ ਤੁਹਾਡੀਆਂ, ਹਾਂਜੀ-ਹਾਂਜੀ।
ਕਈਆਂ ਦੇ ਹੱਥ 'ਚ ਬੋਤ ਸਵਾਦ ਹੁੰਦਾ ਐ।
ਹਾਂਜੀ-ਹਾਂਜੀ ਓ ਤਾਂ ਹੈ। ਨਈ ਤੁਹਾਡੀ ਵੀ ਜਿਸ ਸਾਬ ਦੀ ਵੀਡੀਓਜ਼ ਦੇਖੀਆਂ ਮੈਨੂੰ ਤਾਂ ਲੱਗ ਤੁਹਾਡੇ ਹੱ 'ਚ ਵੀ ਬੜਾ ਜਿਆਦਾ ਸ
ਹਾਂਜੀ-ਹਾਂਜੀ, ਚਲੋ ਜੇੜੇ ਜੀ ਸ਼ੌਕ ਹੁੰਦਾ ਬਸ ਏਦਾਂ ਬਣਾ ਲਈਦੈ।
ਓਕੇ-ਓਕੇ ਮਤਲਬ ਤੁਸੀਂ ਕੋਈ ਸਵੀਟਸ ਵੀ ਬਣਾ ਲੈਂਦੇ ਓ?
ਹਾਂਜੀ-ਹਾਂਜੀ ਵਧੀਆ ਬਣਾ ਲੈਂਨੀ ਆ ਜੀ ਮੈਂ।
ਓਕੇ ਓ ਸਵੀਟਸ 'ਚ ਕੀ ਬਣਾ ਲੈਂਦੇ ਓ?
ਜਲੇਬੀਆਂ ਵਗੈਰਾ ਦੀ ਬਣਾਈਆਂ ਸੀ ਇੱਕ ਵਾਰੀ।
ਅੱਛਾ-ਅੱਛਾ ਓਕੇ, ਹੋ ਵਧੀਆ ਗੱਲ ਐ।
ਹਾਂਜੀ ਵਧੀਆ ਬਣ ਗਈਆਂ ਸੀਗੀਆਂ, ਕੁਰਕਰੀਆਂ ਜੀ ਨਾ ਕਰੰਚੀ ਜੀ ਬਣੀਆਂ ਸੀਗੀਆਂ ਹਣ 'ਤੇ ਅਸੀਂ ਚਲ ਮੈਂ ਉਦਾਂ ਈ ਬਾਰਿਸ਼ ਹੋ ਰੀ ਸੀਗੀ ਮੈਂ ਸੋਚਿਆਂ ਚਲ ਬਣਾ ਲਮਾ। ਹਣ 'ਤੇ ਮੇਰੀ ਸਿਸ ਨਾਲ ਫਿਰ ਕਰਲੀਆਂ ਸੀ ਬੋਤ ਸੌਖੀਆਂ ਬਣਗੀਆਂ ਸੀ ਓ ਤਾਂ ਦੀ। ਤੇ
ਅੱਛਾ-ਅੱਛਾ।
ਹਾਂਜੀ 'ਤੇ ਪੋਹਾ ਸੋ ਪੋਹਾ ਬਣਾ ਲਾ ਤਾਂ ਬਸ ਤੜਕਾ ਲਗਾ ਕੇ ਪਾਣਾ ਈ ਪੋਹਾ ਤਾਂ ਬਹੁਤ ਸੌਖਾ ਬਣ ਜਾਂਦਾ ਐ।
ਕਿਵੇਂ ਬਣਾਦੇ ਆ?
ਹਾ ਦੀ ਮੈਂ ਪਹਿਲਾਂ ਤੜਕਾ ਬਣਾ ਲੈਂਦੀ ਆ, ਭੁੰਨ ਲੈਂਨੀ ਆ, ਤੜਕਾ ਤੇ ਆਪਣੀ ਜੇ ਆਪਾਂ ਪਾਣਾ ਉਹਦੇ ਵਿੱਚ ਮਟਰ ਵਗੈਰਾ ਹਨਾ ਮੈਂ ਪੀਨਟਸ ਵਗੈਰਾ, ਮੂੰਗਫਲੀਆਂ ਵਗੈਰਾ ਪਾ ਲੈਂਨੀ ਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਝੱਸ ਦੇਨੀ ਆ।
ਅੱਛਾ
ਤੇ ਉਹ ਤੋਂ ਬਾਅਦ ਫਿਰ ਪੋਹਾ ਵਗੈਰਾ ਧੋ ਕੇ
ਹਾਂਜੀ -ਹਾਂਜੀ
ਧੋ ਕੇ ਰੱਖ ਲੈਂਦੀ ਆ ਤੇ ਉਹ ਪੋਹਾ ਤਾਂ ਦੀ ਏਦਾਂ ਹੁੰਦਾ ਜੇ ਤੜਕਾ ਚ ਚੰਗੀ ਤਰ੍ਹਾਂ ਦੱਸਿਆ ਗਿਆ ਨਾਂ ਉਹ ਚ ਨਮਕ ਵਗੈਰਾ ਪਾ ਦੇ ਮਿਰਚਾਂ ਹਰੀਆਂ ਪਾ ਦੇ ਕੱਟ ਕੇ। ਤੇ ਬਸ ਪੋਹਾ ਧੋ ਕੇ ਪਾ ਦੇਈਏ। ਤੇ ਥੋੜ੍ਹਾ ਜਿਹਾ ਝਸ ਲਵੇ ਚੰਗੀ ਤਰ੍ਹਾਂ ਥੋੜ੍ਹਾ ਸਿੰਮ ਤੇ ਨਾ ਗੈਸ ਘੱਟ ਤੇ ਰੱਖ ਕੇ ਥੋੜਾ ਟਾਈਮ ਰੱਖਿਆ ਰਹਿਣ ਦੇ ਗੇ। ਹਾਂਜੀ ਫਿਰ ਬਸ ਧਨੀਆਂ ਵਗੈਰਾ ਗਾਰਨਿਸ਼ ਉੱਪਰ ਕਰ ਦਿੰਨੇ ਆ ਪਾ ਦਿੰਨੇ ਆ। ਪੰਜ ਮਿੰਟ ਲੱਗਦੇ ਦੀ ਪੋਹੇ ਤੇ, ਬਸ ਤੜਕੇ ਟਾਈਮ ਹੋਣ ਨੂੰ ਤਿਆਰ ਲੱਗ ਜਾਂਦਾ ਥੋੜਾ। ਪਿਆਜ ਵਗੈਰਾ ਪਾ ਕੇ ਟਮਾਟਰ ਵਗੈਰਾ ਪਾ ਲਵੇ, ਹਾਂਜੀ ਵੱਡੇ -ਵੱਡੇ ਕੱਟ ਕੇ ਨਾਂ। ਤੇ ਬੜਾ ਵਧੀਆ ਬ ਹਾਂਜੀ ਹਾਜੀ। ਬਹੁਤ ਸੌਖਾ ਬ ਪੋਹਾ ਤਾਂ ਦੀ ਏਦਾਂ ਹੁੰਦਾ ਜਿਹੜਾ
ਮੈਂ ਵੀ ਟਰਾਈ ਕਰਾਂਗੀ।
ਹਾਂਜੀ- ਹਾਂਜੀ ਬਹੁਤ ਵਧੀਆ, ਸਵਾਦ ਬਹੁਤ ਬਣਦਾ ਦੀ।
ਅੱਛਾ ਫ ਜੀ, ਮੈਂ ਤੇ ਜੀ ਟਰਾਏ, ਟਰਾਏ ਨੀਂ ਕੀਤਾ ਮੈਮ ਬਟ ਤੁਸੀਂ ਮੈਨੂੰ ਕਹਿ ਰਹੇ ਤੁਸੀਂ ਆਪਣੇ ਚੈਨਲ ਤੇ ਪਾਈ ਵੀਡੀਓ? ਮ ਉਹ ਤੇ ਦੇਖ ਕੇ ਬਣਾ ਲਾਂਗੀ।
ਪੋਹੇ ਦੀ ਤਾਂ ਮੈਂ ਪਾਈ ਹੋਈ ਆ, ਏਦਾਂ ਹੁੰਦਾ ਦੀ ਜੇ ਟਾਈਮ ਨ ਹੁੰਦਾ ਨਾ ਫਿਰ ਬਣਾ ਲਵੇ ਬੰਦਾ ਕਈ ਵਾਰੀ ਸਵੇਰੇ ਜਾਣਾ ਹੁੰਦਾ ਕਾਹਲੀ ਹੁੰਦੀ ਫੇਿਰ ਬੰਦਾ ਪੋਹਾ ਬਣਾ ਲੈਂਦਾ ਪੰਜ ਮਿੰਟ ਈ ਲੱਗਦੇ ਆ।
ਅੱਛਾ -ਅੱਛਾ ਹਾਂ ਇਹ ਤਾ ਗੱਲ ਸਹੀ ਹੈਗੀ, ਮਤਲਬ ਹਾਂ ਜਿਹਨੂੰ ਜਲਦੀ- ਜਲਦੀ ਹੋਏ ਲੇਟ ਗਿਆ ਬੰਦਾ। ਜਾਂ ਮਨ ਨੀ ਕਰਦਾ ਪਿਆ ਕੁੱਛ ਨੀ ਮਤਲਬ ਮਿਹਨਤ ਵਾਲੀ ਚੀਜ਼ ਬਣਾ ਤੇ ਫਟਾ ਫ ਫਿਰ ਇਹ ਬੰਦਾ ਬਣਾ ਲੈ ਤੇ ਖਾ ਲੈ ਇਹ ਠੀਕ, ਇਹ ਗੱਲ।
ਦੀ ਹੈਲਦੀ ਵੀ ਆ ਨਾਲੇ ਸਵਾਦ ਵੀ ਤੇ ਜਲਦੀ ਵੀ ਬਣ ਜਾਂਦਾ
ਬਣ ਜਾਂਦੇ ਨੇ ਨਾਲੇ ਹੈਲਦੀ ਵੀ ਹੈਗਾ, ਸਭ ਤੋਂ ਵੱਡੀ ਚੀਜ਼ ਹੈਲਦੀ ਏ ਕਿ ਤੁਸੀਂ ਅਗਰ ਆਪਣੇ ਲਈ ਬਣਾ ਰਹੇ ਔ। ਕਿ ਤੁਹਾਡੇ ਬੱਚੇ ਵੀ ਖਾ ਸਕਦੇ ਨੇ ਜਾਂ ਫੈਮਿਲੀ ਵੇ ਵੀ ਖਾ ਸਕਦੇ ਨੇ। ਇਹ ਚੀਜ਼ ਸਹੀ ਹੈ ਹਾਂਜੀ- ਹਾਂਜੀ ਮਤਲਬ ਏ ਵੀ ਅਗਰ ਕੁਛ ਬਣਾਇਆ ਇਏਦਾਂ ਹੈਲਦੀ ਵਾਲੇ ਤੇ ਮੈਂ ਕੀ ਕਰਦੀ ਹਾਂ ਜ਼ਿਆਦਾਤਰ ਉਸਹ ਚੀਲੇ ਨਹੀ ਹੁੰਦੇ।
ਹਾਂਜੀ- ਹਾਂਜੀ ਉਹ ਵੀ ਬਹੁਤ ਜਲਦੀ ਬਣ ਹਾਂਜੀ। ਬੇਸਨ ਦੇ ਬਣ ਜਾਂਦੇ ਆ ਬੜੇ ਵਧੀਆ ਸਬਜ਼ੀਆਂ ਵਗੈਰਾ ਕੱਟ ਕੇ ਪਾ ਲਵੇ ਨਾ ਵਿੱਚ ਤੇ ਉਹਨੂੰ ਵੀ ਬਹੁਤ ਘੱਟ ਟਾਈਮ ਲੱਗਦਾ ਦੀ ਉਣੂ ਵੀ ਪੰਜ ਮਿੰਟ ਚ ਬਣ ਜਾਂਦੇ ਉਹ ਵੀ
ਹਾਂਜੀ -ਹਾਂਜੀ ਇਹ ਕਿ ਬੈਟਰ ਤੁਸੀਂ ਬਣਾ ਰੱਖ ਲੋਓ, ਬ ਜਿਸ ਲਈ ਜਿੰਨੇ ਖਾਣੇ ਤੇ ਬਣਾਏ ਜਾਓ, ਤੇ ਖਾਈ ਜਾਓ ਹਮ ਮੈਟਰ ਬਣਾ ਕੇ ਰੱਖ ਲੋੋ ਬਸ
ਹਾਂਜੀ ਇਹ ਤਾਂ ਹੈ।
ਹਾਂਜੀ- ਹਾਂਜੀ ਹੋਰ ਬਸ ਮੈਂ ਵੀ ਐਈ ਸੋਚ ਰੀ ਸੀ ਮੈਂ ਕੇਆ ਚਲੋ ਮੈਂ ਵੀ ਕੁੱਛ ਥੋੜਾ ਬੋਤ ਫੋਨ ਚ ਦੇਖ-ਦੇਖ ਕੇ ਨਾ ਮੈਂ ਵੀ ਬਨਾ ਲੈਂਨੀ ਆਂ ਚੀਜਾਂ। ਤੇ ਹੁਨ ਮੇਰਾ ਵੀ ਮਨ ਕਰਦਾ ਸੀ ਮੈਂ ਕੈ ਕੁਲ ਕੁਛ ਰੈ ਚਟਪਟੀ ਚੀਜਾਂ ਵੇਖਾਂਗੇ। ਤੇ ਮੈਂ ਕੈ ਤੁਆਡਾ ਫੋਨ ਆ ਗੇਆ ਤੁਆਡੇ ਕੋਲੋਂ ਈ ਪੁੱਛ ਲਾਂਗੇ
ਹਾਂਜੀ, ਏਦਾਂ ਹੁੰਦਾ ਦੀ ਕਈ ਵਾਰੀ ਬੰਦੇ ਦਾ ਦਿਲ ਦਾ ਹੁੰਦਾ ਬੰਦਾ ਸੋਚਦਾ ਚੱਲ ਕੁੱਛ ਵਧੀਆ ਬਣਾ ਕੇ ਖਾਈਏ ਘਰੇ
ਹਾਂਜੀ, ਐ ਤਾਂ ਗੱਲ ਹੁੰਦੀ ਏ ਮੇਰਾ ਤੇ ਰੋਜ ਕਰਦਾ ਐ ਕੁਛ ਨਾ ਕੁਛ ਏਦਾਂ ਦੀ ਚੀਜ਼ ਖਾਣ ਤੇ
ਸਈ ਗੱਲ ਨਈ ਦੀ ਆਪਾਂ ਨੂੰ ਏਦਾਂ ਹੁੰਦਾ ਹੁਣ ਜੇ ਕਿਸੇ ਨੂੰ ਕੁਛ ਨਈ ਵੀ ਆਉਂਦਾ ਨਾ ਬੰਦਾ ਫੋਨ ਚ ਦੇਖ ਲੈਂਦਾ ਐ। ਤੇ ਬਨਾ ਲੈਂਦਾ ਐ। ਹੁਨ ਤਾਂ ਬੋਤ ਚੀਜਾਂ ਹੁਣ ਤਾਂ ਸਾਰੇ ਚੀਜ਼ ਦੀ ਵੀਡੀਓ ਆ ਸਾਰੇ ਕਿਤੇ ਈ। ਵੀਡੀਓ ਵਗੈਰਾ ਦੇਖ ਲੇ ਬੰਦਾ ਯੂਟਿਊਬ ਤੇ ਨਾ ਖਾਣ ਦੀਆਂ ਕੁਕਿੰਗ ਦੀਆਂ ਬੰਦਾ ਬਨਾ ਲਵੇ ਫੇਰ
ਉਹ ਤਾਂ ਅੱਜ-ਕੱਲ ਤੇ ਐਏ ਤੁਸੀ ਏਕ ਰੈਸਿਪੀ ਪਾਓਗੇ। ਤਾਨੂੰ ਹਜ਼ਾਰ ਰੈਸਪੀਆਂ ਆਣਗੀਆਂ ਓਦੀਆਂ।
ਹਾਂਜੀ, ਐ ਤੇ ਹੈ ਈ ਐ। ਲੱਗ- ਲੱਗ ਤਰੀਕੇ ਨਾਲ ਆ ਜਾਂਦਾ। ਸਾਰੇ ਲੱਗ-ਲੱਗ ਤਰੀਕੇ ਨਾਲ ਅਪਣਾ ਬਨਾ ਕੇ ਪਾ ਦੇਂਦੇ, ਹਾਂਜੀ।
ਜਿਵੇਂ ਓ ਸਿਸਟਮ ਨੀ ਹੁੰਦਾ ਕਿ ਘਰੇ ਆਲੂ ਨੀ ਹੈਗਾ ਯਾਂ ਕੋਈ ਪੇਆਜ ਨੀ ਹੈਗਾ। ਫੇਰ ਕੋਈ ਵੀਡੀਓ ਏਦਾਂ ਦੀ ਵੀ ਹੋਏਗੀ। ਓਦੇ ਵਿੱਚ ਆਲੂ ਪਿਆਜ ਵੀ ਨੀ ਪਾਏਆ ਤਾਂ ਵੀ ਰੈਸਪੀ ਬਨਾ ਦੇਂਦੇ ਨੇ।
ਸਈ ਗੱਲ ਐ। ਓ ਸੌਖੀ- ਸੌਖੀ ਦੱਸ ਦੇਂਦੇ ਨੇ।
ਦੱਸ ਦਿੰਦੇ ਨੇ।
ਹਾਂਜੀ- ਹਾਂਜੀ ਦੇਖੋ, ਸਭ ਤੋਂ ਵੱਡੀ ਗੱਲ ਹੁੰਦੀ ਏ ਅਗਰ ਅਸੀ ਘਰੇ ਕੋਈ ਚੀਜ਼ ਬਨਾ ਰੇ ਆਂ। ਪੈਲੀ ਗੱਲ ਐ ਏ ਕਿ ਸਾਡੇ ਕੋਲ ਘਰੇ ਸਮਾਨ ਹੋਨਾ ਚਾਈਦਾ।
ਸਈ ਗੱਲ ਐ।
ਕੁਛ ਵੀ ਬਨਾ ਰੇ ਓ, ਹੁਨ ਤੁਸੀ ਪੋਹੇ ਬਨਾਏ ਬਨਾਨੇ ਆਨਾ ਤੁਸੀ ਕੇਆ ਨਾ ਵਿ ਚ ਪਾਲੋ ਜਿਵੇਂ ਮੂੰਗਫਲੀ ਵਗੈਰਾ ਪਾਲੋ ਯਾਂ ਕੁੱਛ ਵੀ ਪਾਲੋ ਓ ਵੀ ਚੀਜ਼ਾਂ ਤੇ ਸਮਾਨ ਹੋਨਾ ਚਾਈਦਾ ਨਾ।
ਤੇ ਕਈ ਵਾਰੀ ਓਤੋਂ ਬਿਨਾਂ ਵੀ ਦੀ ਬੋਤ ਸਵਾਦ ਬਨਦਾ ਐ। ਕਈ ਵਾਰੀ ਹੁੰਦੀਆਂ ਈ ਨੀ ਮੁਗ ਮੁੰਗਫ਼ਲੀਆਂ ਵਗੈਰਾ ਨਾ ਤੇ ਨਈ ਮੈਂ ਏਦਾਂ ਈ ਪੇਆਜ ਵਗੈਰਾ ਦਾ ਤੜਕਾ ਲਗਾ ਕੇ ਬੰਦਾ ਬਣਾ ਲੈਂਦਾ ਐ ਪਰ ਧਨੀਆਂ ਵਗੈਰਾ ਪਾ ਦੇਂਦਾ ਐ ਉਦਾਂ ਵੀ ਸਵਾਦ ਲੱਗਦਾ ਐ।
ਅੱਛਾ ਅੱਛਾ ਓਕੇ ਓਕੇ।
ਹਾਂਜੀ ਜੀ।
ਕਰਾਂਗੀ ਜ਼ਰੂਰ ਟਰਾਈ ਕਰਾਂਗੀ ਤੇ ਮੈਂ ਤੋਹਾਡੇ ਕੋਲੋਂ ਪੁੱਛ ਲਵਾਂਗੀ।
ਹਾਂਜੀ ਹਾਂਜੀ।
ਹਾਂਜੀ ਹਾਂਜੀ। ਹੋਰ ਕੀ ਬਨਾ ਲੈਂਦੇ ਓ ਤੁਸੀ? ਮੈਂ ਤਾਂ ਜਾ਼ਦਾਤਰ ਐਈ ਬਨਾ ਲੈਂਨੀ ਆਂ, ਕਿ ਜਿਸਾਂ ਕੇਕ ਵਗੈਰਾ ਹੋ ਗੇ ਯਾਂ ਡੋਨਟਸ ਹੋਗੇ। ਐ ਸਭ ਚੀਜ਼ਾਂ ਬਨਾਨੀ ਆਂ ਮੈਂ ਤੇ।
ਦੀ ਕੇਕ ਵਗੈਰਾ ਤਾਂ ਮੈਂ ਵੀ ਬਨਾ ਲੈਨੀ ਹੁਨੀ ਆਂ ਬਟ ਓ ਏਦਾਂ ਹੁੰਦਾ ਕੀ ਕੇਕ ਵਗੈਰਾ ਦੀ ਮੈਂ ਰੈਸਿਪੀ ਓਦੀ ਵੀ ਸ਼ੇਅਰ ਕੀਤੀਆਂ ਹੋਈਆਂ ਨੇ। ਬਟ ਐ ਸਬਜ਼ੀਆਂ ਵਗੈਰਾ ਦੀ ਜਾ਼ ਜਿੱਦਾਂ ਪਨੀਰ ਵਗੈਰਾ ਹੋ ਗੇਆ। ਭਰਮੇ ਬੈਂਗਨ ਹੋਗੇ ਏਨਾਂ ਦੀ।
ਹਾਂ, ਅੱਛਾ ਅੱਛਾ। ਕੋਈ ਨੀ ਮੈਂ ਦੇਖਾਂਗੀ ਤੋਹਾਡਾ ਪੂਰਾ ਚੈਨਲ ਤੇ ਵੀਡੀਓਜ਼ ਵਗੈਰਾ। ਕਿਹੜੀ-ਕਿਹੜੀ ਸਹੀ ਹੈਗੀਆ ਨੇ ਹੁਣ ਤੇ ਸਾਰੀਆ ਹੀ ਵਧੀਆ ਹੋਣਗੀਆ ਫਿਰ ਵੇਖਾਂਗੀ ਮੈਂ ਵੀ ਕੁੱਛ, ਬਣਾ ਕੇ ਨਾ ਟਰਾਈ ਕਰਾਂਗੀ।
ਹਾਂਜੀ-ਹਾਂਜੀ।
ਹਾਂ ਮੈਂ ਵੀ ਸੋਚ ਰਹੀ ਸੀ। ਹਾਂਜੀ ਚੈਨਲ ਵਗੈਰਾ ਮੈਂ ਵੀ ਬਣਾਵਾਂ। ਤੇ ਜੇ ਮੈਂ ਬਣਾਵਾਂਗੀ, ਤੇ ਫਿਰ ਮੈਂ ਵੀ ਜਿਹੜਾ ਛੋਟਾ ਮੋਟਾ, ਬਣਾ ਲੈਣੀ ਹਾਂ ਕੇਕ ਸ਼ੇਕ ਵਗੈਰਾ ਇਹ ਸਭ ਚੀਜ਼ਾਂ ਬਣਾ ਕੇ ਫਿਰ ਮੈਂ ਉਹ ਵੀ ਅਪਲੋਡ ਕਰ, ਦਿਆ ਕਰਾਂਗੀ।
ਹਾਂਜੀ ਦੀ ਅੱਗੇ ਤੋਂ ਅੱਗੇ ਦੀ ਵੈਸੇ ਸਿੱਖਣ ਨੂੰ ਵੀ ਮਿਲਦਾ ਨਾਲੇ। ਪਤਾ ਲੱਗਦਾ ਰਹਿੰਦਾ ਕੁਕਿੰਗ ਦਾ ਹੋਰ ਵਧੀਆ, ਬੰਦਾ ਬਣਾਉਣ ਲੱਗਦਾ
ਹਾਂਜੀ-ਹਾਂਜੀ, ਉਹ ਪਤਾ ਲੱਗ ਜਾਂਦਾ ਨਾ ਜਿਵੇਂ ਹੁਣ, ਸਾਨੂੰ ਕੋਈ ਚੀਜ਼ ਆ ਨਹੀ ਰਹੀ ਅਗਰ ਹੁਣ ਜਿਵੇਂ ਅਸੀਂ ਕੁਛ ਬਣਾਉਣੇ ਹਾਂ ਸਾਨੂੰ ਪਤਾ ਨੀ ਚੱਲਦਾ ਤੇ ਅਸੀਂ ਕੁਛ ਦੇਖ ਕੇ, ਸਾਨੂੰ ਸਿੱਖਣ ਨੂੰ ਮਿਲ ਜਾਂਦੀ ਹੈ ਚੀਜ਼, ਹੁਣ ਜਿਵੇਂ ਮੈਨ ਮੈਂ ਕਦੇ ਟਰਾਈ ਨਹੀਂ ਕੀ ਤਾ ਪੋਹਾ ਵਗੈਰਾ ਤੁਸੀਂ ਮੈਨੂੰ ਦੱਸਿਆ। ਹੁਣ ਮੈਂ ਇਹਨੂੰ ਟਰਾਈ ਕਰਾਂਗੀ ਦੇਖਾਂਗੀ ਦੇਖੋ ਮੈਨੂੰ ਤਾਂ ਚੀਜ਼ ਸਿੱਖਣ ਨੂੰ ਮਿਲੇਗੀ ਨਾ ਨਵੀਂ।
ਹਾਂਜੀ ਇਹ ਤਾਂ ਹੈ ਸਿੱਖਣ ਨੂੰ ਮਿਲਦਾ ਦੀ ਇਹ ਤਾਂ ਹੈ ਵੀਡੀਓਜ਼, ਲੋਡ ਕਰਦੇ ਆ ਆਪਾਂ ਨੂੰ ਸਿੱਖਣ ਨੂੰ ਵੀ ਮਿਲਦਾ ਨਾਲੇ, ਵਧੀਆ ਜਾ ਲੱਗ ਖੁਸ਼ੀ ਵੀ ਮਿਲਦੀ ਹੈ ਵੀ ਹਾਂ ਹਨਾ ਕਿੰਨੇ ਲੋਕਾਂ ਨੇ ਵਧੀਆ ਲਾਈਕ ਕੀਤਾ ਦੇਖੀ, ਕਈ ਲੋਕ ਬਣਾਦੇ ਮੈ ਦੇਖੇ,
ਹਾਂਜੀ, ਇਹ ਤਾਂ ਹੈ। ਬਣਾਦੇ ਨੇ ਸਭ ਮੈਂ ਕਿਹਾ ਅੱਜ-ਕੱਲ ਤੇ ਸਾਰੇ ਫੋਨ ਚ ਹੀ ਨੇ ਫੋਨ ਤੋਂ ਹੀ ਦੇਖ-ਦੇਖ ਕੇ ਚੀਜ਼ਾਂ ਬਣਾਦੇ ਨੇ ਖਾਂਦੇ ਨੇ ਬਸ, ਅੱਜ ਇਹ ਚੀਜ਼ ਹੈਗੀ ਹੈ ਅੱਜ ਇਹ ਬਹੁਤ ਸੋਹਣਾ ਲੱਗਦਾ ਪਿਆ ਅੱਜ ਐ ਬਣਾ ਕੇ ਟਰਾਈ ਕਰਾਂਗੇ ਅੱਜ ਕੱਲ ਇਦਾਂ ਹੋ ਰਿਹਾ।
ਦੇਖ ਕੇ ਖਾਣ ਨੂੰ ਦਿਲ ਕਰ ਆਉਂਦਾ ਫਿਰ ਬੰਦਾ ਸੋਚਦਾ ਬਣਾ ਹੀ ਲੈਣਾ।
ਹਾਂਜੀ। ਚਲੋ ਕੋਈ ਨੀ ਦੇਖਾਂਗੇ ਮੈਂ ਹੁਣ ਟਰਾਈ ਕਰਾਂਗੀ ਨਾ ਫਿਰ ਮੈਂ ਤੁਹਾਨੂੰ ਮੈਨੂੰ ਕੁ ਸਮਝ ਨੀ ਆਏਗੀ ਨਾ ਫਿਰ ਮੈਂ ਤੁਹਾਡੇ ਕੋਲੋਂ ਪੁੱਛ ਲਾ ਗੀ।
ਹਾਂ ਦੀਦੀ ਮੈਨੂੰ ਪੁੱਛ ਲਓ।
ਹਾਂਜੀ-ਹਾਂਜੀ, ਤੁਹਾਨੂੰ ਪੁੱਛ ਲਾਂਗੀ ਤੁਸੀਂ ਮੈਨੂੰ ਦੱਸ ਦਿਓ ਕਿਵੇਂ ਕਰਨਾ ਹੈ ਫਿਰ ਠੀਕ ਏ।
ਹਾਂਜੀ-ਹਾਂਜੀ, ਜ਼ਰੂਰ ਜੀ।
ਓਕੇ-ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।